ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਕਿਆ ਹਾਲ-ਚਾਲ?
ਬਸ ਠੀਕ ਆ ਤੁਸੀਂ ਦੱਸੋ?
ਹਾਂਜੀ, ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਟੋਪਿਕ ਡਿਸਕਸ ਕਰਦੀ ਹਾ। ਕਰਦੇ, ਇੰਪੋਰਟੈਂਟ ਵਾਸਤੇ।
ਹਾਂਜੀ-ਹਾਂਜੀ।
ਹਾਂਜੀ। ਹਾਂਜੀ, ਸਭ ਵਧੀਆ ਤੁਸੀਂ ਦੱਸੋ?
ਸਭ ਵਧੀਆ ਜੀ ਸਭ ਠੀਕ ਹੈ।
ਹੋਰ ਪਾਣੀ ਕਿਵੇਂ ਮਤਲਬ ਤੁਸੀਂ ਤੁਹਾਨੂੰ ਲੱਗਦਾ ਪਾਣੀ ਜ਼ਰੂਰੀ ਹੈ ਸਾਡੀ ਲਾਈਫ ਬਸ। ਕਿ ਨਹੀਂ।
ਪਾਣੀ ਤੇ ਬਹੁਤ ਜ਼ਰੂਰੀ ਦੇਖੋ ਅੱਜ ਸਾਡਾ ਪਾਣੀ ਵੀ ਨਹੀਂ ਆਇਆ। ਅਜ ਬਿਲਕੁਲ ਪਾਣੀ ਆਇਆ ਨੀ, ਉਹੀ ਮੈਂ ਸੋਚ ਰਹੀ ਸੀ ਕਿ ਪਾਣੀ ਕਿੰਨਾ ਜ਼ਰੂਰੀ ਐ ਲਾਈਫ ਵੀ ਜੀਣ ਲਈ ਨਾ। ਹਰ ਕੰਮ ਪਾਣੀ ਤੇ ਡਿਪੈਂਡ ਹੈਗਾ ਵਾ।
ਹਾਂ। ਕਿਉਂਕਿ ਪਾਣੀ ਨਾਲ ਦੇਖੋ ਅਸੀਂ ਪਾਣੀ, ਇੱਕ ਤੇ ਸਾਡੀ ਲਾਈਫ ਦੀ, ਕਿਉਂਕਿ ਅਗਰ, ਅਸੀਂ ਕਹਿੰਦੇ ਆ ਨਾ। ਪਾਣੀ ਬਿਨਾਂ ਅਸੀਂ ਜੀਅ ਨੀ ਸਕਦੇ। ਖਾਣਾ ਅਗਰ ਅਸੀਂ ਸਾਰਾ ਦਿਨ ਨਈ ਖਾਂਦੇ ਨਾ, ਕੋਈ ਗੱਲ ਨੀ ਸਾਨੂੰ ਕੋਈ ਪ੍ਰੋਬਲਮ ਨਈ ਹੋਣੀ। ਪਰ ਅਗਰ ਅਸੀਂ ਪਾਣੀ ਨਾ ਪੀਏ ਨਾ ਚੌਵੀ ਘੰਟੇ ਤੇ ਸਾਡੀ ਬੋਡੀ ਜਿਹੜੀ ਹੈਗੀ ਉਹ ਸਾਨੂੰ ਮਤਲਬ ਛੱਡ ਦਿੰਦੀ ਹੈਗੀ, ਕਹਿਣ ਦਾ ਮਤਲਬ ਹੈਗਾ।
ਹਾਂਜੀ- ਹਾਂਜੀ ਉਹ ਨਾ, ਪਾਣੀ ਬਿਨਾਂ ਤੇ ਵਾਕੇ ਉਹ ਤੁਸੀਂ ਦੇਖੋ ਕਿ ਪਾਣੀ ਜਿਸ ਦਿਨ ਨਈ ਆਉਂਦਾ, ਉਸ ਦਿਨ ਇਸ ਤਰ੍ਹਾਂ ਲੱਗਦਾ ਕਿ ਪਤਾ ਨੀ ਕਿੜ ਕਿਹੜਾ ਕੰਮ ਐ ਜਿਹੜਾ ਅੱਜ ਰੁਕ ਗਿਆ, ਸਾਰੇ ਕੰਮ ਸਿਰਫ ਰੁਕ ਜਾਂਦੇ ਨੇ ਪਾਣੀ ਦੇ ਬਿਨਾ ਹੀ। ਦੇਖੋ ਹਰ ਕੰਮ ਘਰ ਦਾ ਪਾਣੀ ਤੇ ਡਿਪੈਂਡ ਐ, ਕੱਪੜੇ ਧੋਣ ਤੋਂ ਲੈ ਕੇ, ਭਾਂਡੇ ਆ ਰਸੋਈ ਤੱਕ ਦੇ ਕੰਮ। ਮਤਲਬ ਕਿ ਪਾਣੀ ਇੰਨਾ ਜ਼ਰੂਰੀ ਹਰ ਚੀਜ਼ ਲਈ।
ਹਾਂ। ਕਿਉਂਕਿ ਦੇਖੋਂ ਅਗਰ ਤੁਸੀਂ ਕਦੀ ਕੋਈ ਰਾਮ ਦੇਵ ਬਾਬਾ ਦੀ, ਕਿਸੇ ਦੀ ਗੱਲ ਸੁਣੀ ਹੋਏਗੀ, ਤੇ ਉਹ ਵੀ ਇਹੀ ਕਹਿੰਦੇ ਹੈਗੇ। ਕੀ ਮਤਲਬ ਅਹ ਤੁਸੀਂ ਚਾਹੇ ਰੋਟੀ ਖਾਓ ਨਾ ਖਾਓ ਪਾਣੀ ਜ਼ਰੂਰ ਪੀਓ।
ਹਾਂਜੀ-ਹਾਂਜੀ ਉਹੀ ਨਾ, ਸਾਡੀ ਬੋਡੀ ਵੀ ਦੇਖੋ ਕਿੰਨੇ ਬੰਦੇ ਪ੍ਰਤੀਸ਼ਤ ਪਾਣੀ ਸਾਡੀ ਬੋਡੀ ਨੂੰ
ਹਾਂ, ਸੈਵਨਟੀ ਪਰਸੈਂਟ ਚਾਹੀਦਾ ਹੁੰਦਾ ਐ, ਹਾਂ ਤੇ ਕਿਸਾਨਾਂ ਨੂੰ ਵੀ ਦੇਖੋ ਨਾ ਖੇ ਚੀ ਵੀ ਤੇ ਨੀ ਹੋ ਸਕਦੀ ਨਾ ਤੁਸੀਂ ਅਗਰ ਇਹ ਗੱਲ ਸੋਚੋਗੇ ਕਿ ਖੇਤੀ ਕਿਸਾਨਾਂ ਦੀ ਪਾਣੀ ਦੇ ਬਿਨਾਂ ਨੀ ਹੋ ਸਕਦੀ।
ਪਾਣੀ ਸਹੀ ਗੱਲ ਐ, ਪਾਣੀ ਨੀ ਹੋਏਗਾ ਤੇ ਉਹੀ ਨਾ ਕਿਵੇਂ ਮਤਲਬ ਫਸਲਾਂ ਕਿਵੇਂ ਗਰੋ ਕਰਨਗੀਆਂ, ਕਿਵੇਂ ਸਭ ਕੁਛ ਹੋਏਗਾ। ਪਾਣੀ ਤੋਂ ਬਿਨਾਂ ਤੇ, ਹਾਂ ਇੱਕ ਜਾਨਵਰ ਨੂੰ ਵੀ ਅਗਰ ਜਾਨਵਰ ਵੀ ਦੇਖਲੋ ਜਾਨਵਰ ਹੀ ਪਾਣੀ ਤੋਂ ਬਿਨਾਂ ਰਹਿ ਨੀ ਸਕਦੇ। ਪਾਣੀ ਤੋਂ ਬਿਨਾ ਵੀ ਉਹ, ਜ਼ਿੰਦਗੀ ਉਹਨਾਂ ਦੀ ਖ਼ਤਮ ਈ ਐ।
ਹਾਂ ਕਿਉਂਕਿ ਪਾਣੀ ਦੇਖੋ ਪਾਣੀ ਤੇ ਲਾਈਫ ਦਾ ਇੰਪੋਰਟੈਂਟ ਰੋਲ ਪੇ ਕਰਦਾ ਈ ਹੈਗਾ। ਕਿਉਂਕਿ ਇੱਕ ਤੇ ਪਾਣੀ ਨਾਲ ਅਸੀਂ ਮਤਲਬ ਸਾਨੂੰ ਖਾਣਾ ਜਿਹੜਾ ਡਾਇਜੈਸਟ ਹੋ ਜਾਂਦਾ ਦੇ ਖਿਆ ਤੁਸੀਂ ਕਦੀ ਦੇਖਿਆ ਕਹਿੰਦਾ ਨਾ ਪਾਣੀ ਖਾਣਾ ਖਾ ਕੇ ਇੱਕ ਘੰਟੇ ਪਾਣੀ ਨਾ ਪੀਓ, ਉਹਦੇ ਬਾਅਦ ਪਾਣੀ ਪੀਓ। ਤੁਸੀਂ ਵਾਟਰ ਬੋਡੀ ਵੇਟ ਨਾਲ, ਅੱਜ ਕੱਲ੍ਹ ਡਾਕਟਰ ਵੀ ਕਹਿੰਦੇ ਹੈਗੇ, ਜਿੰਨਾ ਵੇਟ ਐ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਟੂ ਟੂ ਥ੍ਰਰੀ ਲੀਟਰ ਤੁਹਾਨੂੰ ਪਾਣੀ ਜ਼ਰੂਰ ਪੀਣਾ ਬੋਡੀ ਨਾਲ। ਕਿਉਂਕਿ, ਯੂਰੀਨ ਪਾਸ ਹੋਏਗਾ ਤੁਹਾਨੂੰ, ਫਿਰ ਗੰਦੇ ਜਿਹੜੇ ਵਿ਼ਸ਼ੇਲੇ ਪ੍ਰਤਾਦ ਹੁੰਦੇ ਉਹ ਨਿਕਲਦੇ ਹੈਗੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਪੈਲੇ ਕੀ ਹੁੰਦਾ ਸੀ ਅਸੀਂ ਵੀ ਨਾ ਜਿਵੇਂ ਇਹ ਖਾਣਾ ਖਾਇਆ, ਉਸ ਤੋਂ ਬਾਅਦ ਨਾਂ ਲੀ ਪਾਣੀ ਪੀ ਲਿਆ ਸੀ। ਤੇ ਪਾਣੀ ਐ ਪਾਣੀ ਪੀਣ ਨਾਲ ਨਾ ਐਸ ਤਰਾਂ ਹੁੰਦਾ ਸੀ ਕਿ ਜਿਵੇਂ ਸਾਡੀ ਰੋਟੀ ਡਾਇਜੈਸ ਈ ਨੀ ਹੋਈ ਐ। ਰੋਟੀ ਜਿਵੇਂ ਨਾ ਮਤਲਬ ਖਾਇਆ ਹੋਇਆ ਜਿਵੇਂ ਐਸ ਤਰਾਂ ਲਗਦਾ ਸੀ ਮੋਮੈਂਟ ਆ ਰੀ ਐ ਬਾਰ ਆ ਰੇਆ। ਪਾਣੀ ਵੀ ਕਿਉਂਕਿ ਸਾਰੇ ਕੈਂਦੇ ਸੀ ਕਿ ਪਾਣੀ ਇਕਦਮ ਨੀ ਪੀਣਾ ਚਾਈਦਾ। ਰੋਟੀ ਖਾ ਕੇ ਇੱਕ ਘੰਟਾ ਜਾਂ ਅੱਧੇ ਘੰਟੇ ਬਾਅਦ ਪਾਣੀ ਪੀਓ ਕੇ ਤੁਹਾਡੀ ਰੋਟੀ ਡਾਇਜੈਸਟ ਚੋ ਜੇ ਇਕਦਮ ਪਾਣੀ ਪੀਲੋ ਗੇ ਨਾ ਫੇਰ ਤੁਹਾਡੀ ਰੋਟੀ ਡਾਇਜੈਸਟ ਨਈ ਹੋਏਗੀ ਉੱਪਰ-ਉੱਪਰ ਈ ਮਤਲਬ ਰਏਗੀ ਰੋ ਟੀ ਤੁਹਾਡੀ ਨਾ 'ਤੇ ਐਸ ਤਰਾਂ ਲੱਗੇਗਾ ਜਿਵੇਂ ਭਾਰਾਪਨ ਲੱਗਦੈ ਬੜਾ ਜਿਆਦਾ ਪੇਂਟ ਨੂੰ ਕੀ ਪਤਾ ਨੀ ਕੀ ਹੋ ਰੇਆ ਅੱਜ ਰੋਟੀ ਖਾਈ ਐ ਜਾਂ ਅਸੀਂ ਅ ਕਈ ਵਾਰੀ ਐਸ ਤਰਾਂ ਕੈਂ ਲੋ ਕਿ ਰੋਟੀ ਮਤਲਬ ਕਿਸੀ ਸਬਜ਼ੀ ਕੋਈ ਗਲਤ ਖਾ ਲੀਏ ਪਰ ਕਾਰਨ ਐਈ ਹੁੰਦਾ ਕਿ ਅਸੀ ਪਾਣੀ ਪੀ ਲੈਂਦੇ ਆ ਸਭ ਤੋਂ ਪੈਲੇ, ਪਾਣੀ ਪੀਣ ਨਾਲ ਫੇਰ ਇਝ ਹੋ ਜਾਂਦਾ ਕਿ ਸਾਡੀ ਰੋਟੀ ਡਾਇਜੈਸਟ ਨੀ ਹੁੰਦੀ।
ਹਾਂ ਕਿਉਂ ਹੂੰ, ਪਾਣੀ ਪੀਣ ਦਾ ਵੀ ਦੇਖੋ ਟਾਈਮ ਹੁੰਦਾ ਨਾ, ਸਬ ਸੇ ਫੇ ਪੈਲ ਇੱਕ 'ਤੇ ਐ ਚੀਜ਼ ਦਾ ਵੀ ਖਿਆਲ ਰੱਖਣਾ ਪਏਗਾ ਤੁਹਾਨੂੰ ਪਾਣੀ ਸਾਫ਼ ਸੁਥਰਾ ਹੋਵੇ। ਗੰਦਾ ਪਾਣੀ ਨਾ ਹੋਏ ਕਿਉਂਕਿ ਗੰਦੇ ਪਾਣੀ ਨਾਲ ਸਾਨੂੰ ਬੋਤ ਬਿਮਾ ਰੀਆ ਲੱਗ ਸਕਦੀ ਐ, ਟਾਏਫਇਡ ਹੋ ਸਕਦਾ ਐਗਾ, ਡਾਇਰੀਆ ਹੋ ਜਾਏ ਜਾ ਮਤਲਬ ਗੰਦਾ ਪਾਣੀ ਵੀ ਨਈ ਪੀਣਾ ਆਰੋ ਵਾਲਾ ਪੀਓ ਤੁਸੀਂ ਜਾਂ ਪਾਣੀ ਨੂੰ ਬੋਆਇਲ ਕਰਕੇ, ਮਟਕੇ ਵਾਲਾ ਪੀਓ।
ਮਟਕੇ ਵਾਲਾ ਹਾਂ ਮਟਕੇ ਵਾਲਾ ਪਾਣੀ 'ਤੇ ਬੜਾ ਬੈਸਟ ਹੈਗਾ ਹਾਂਜੀ ਪੀਣਾ ਬੜਾ ਨਾ। ਨਾਲੇ ਪੇਂਟ ਦੀ ਕਈ ਬਿਮਾਰੀਆਂ ਨੂੰ ਮਤਲਬ ਸਾਡੀ ਜਿਵੇਂ ਕਈ ਬਿਮਾਰੀ ਪੇਂਟ ਨੂੰ ਲੱਗ ਜਾਂਦੀਆਂ ਵਾ 'ਤੇ ਉਸ ਚ‌ ਨੂੰ ਪਾਣੀ ਪੀਣ ਨਈ ਲੱਗਦੀਆਂ ਬਿਲਕੁੱਲ ਵੀ।
ਪੈਲੇ ਦੇ ਲੋਕੀ ਦੇਖੋ ਕਿਵੇਂ ਪੀਂਦੇ ਸੀ ਪਾਣੀ ਓ ਨਲਕਾ ਹੁੰਦਾ ਸੀ ਹਾਂ ਉਨੂੰ ਨਲਕੇ ਨੂੰ ਰਗੜਿਆ 'ਤੇ ਨਾਲ ਪਾਣੀ ਉਦੇ ਨਾਲ ਪਰ ਹੁਣ ਟਾਈਮ ਐਵੇਂ ਦਾ ਨਹੀਂ ਹੈ ਨਾ ਕਿ ਅਸੀਂ ਕਹੀਏ ਕਿ ਐਹ ਵਾਲਾ ਪਾਣੀ ਪੀਏ ਅੱਜ ਕੱਲ ਦੇ ਬੱਚੇ ਜਿਹੜੇ ਐ ਬ ਨਾਜ਼ੁਕ ਹੈਗੇ ਤੇ ਇਸ ਕਾਰਨ ਆਰ ਓ ਯੂਜ ਕਰੋ ਤੁਸੀਂ ਵ ਟਰ ਬੁਇਲ ਕਰੋ ਤੁਸੀਂ ਐਵੇਂ ਦੀ ਗੱਲਾਂ ਕਰੋਗੇ ਤੇ ਮਤਬ ਧਿਆਨ ਰੱਖੋਗੇ ਔਰ ਪਾਣੀ ਨਾ ਸਾਡੀ ਮਤ ਜ਼ਰੂਰੀ ਵੀ ਹੈਗਾ ਪੀਨ ਵਾਸਤੇ ਰੋਟੀ ਬਣਾਉਣ ਵਾਸਤੇ ਸਾਫ਼ ਸਫ਼ਾਈ ਵਾਸ ਤੇ ਨਾਣ ਵਾਸਤੇ ਮਲਬ ਡੇਲੀ ਯੂਜ ਤੇ ਅਸੀਂ ਪਾਣੀ ਤੇ ਬੜਾ ਯੂਜ ਕਰ ਸਕਦੇ ਹੈਗੇ ਨਾ
ਹਾਂਜੀ ਪਰ ਕਈ ਲੋਕੀ ਨਾ ਆਰੋਦਾ ਪਾਣੀ ਨੂੰ ਵੀ ਕਹਿੰਦੇ ਕਿ ਨਹੀਂ ਪੀਣਾ ਚਾਹੀਦਾ ਮਨਾ ਕਰਦੇ ਨੇ ਆਰੋ ਲੇ ਪਾਣੀ ਨੂੰ ਵੀ ਕਹਿੰਦੇ ਵੀ ਉਹਦੇ ਵਿੱਚ ਮਤ ਜਰਮਸ ਮਰ ਜਾਂਦੇ ਨੇ ਸਾਰੇ ਕੁਛ ਜਰਮਸ ਸਾਡੇ ਅੰਦਰ ਵੀ ਜਾਣੇ ਚਾਹੀਦੇ ਨੇ ਜਿਹਦੇ ਨਾਲ ਮਤਲਬ ਪੇਟ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਹੁੰਦੀ ਦੂਸਰਾ ਪਾਣੀ ਪੀਣ ਨਾਲ
ਉਹ ਆਂ ਪਹਿਲੇ ਵਿਚਕਾਰ ਚਲਿਆ ਸੀ ਪਰ ਹੁਣ ਅੱਜ ਕੱਲ੍ਹ ਦੇ ਆਰੋ ਵੀ ਹੈਗੇ ਨਾ ਜਿਹੜੇ ਉਹ ਵੀ ਐਵੇਂ ਦੇ ਆ ਗਏ ਹੈਗੇ ਕਿ ਮਤਲਬ ਜਿਵੇਂ ਆਰੋ ਵਾਲੇ ਆਰੇ ਦੇ ਅੰਦਰ ਵੀ ਕੁਛ ਐਵੇਂ ਦੀਆਂ ਚੀਜ਼ਾਂ ਲੱਗ ਜਾਂਦੀਆਂ ਕੀ ਮਤਲਬ ਤੁਹਾਨੂੰ ਅੱਛਾ ਵਧੀਆ ਮਲਬ ਹੋਰ
ਉਹ ਇਹ ਨਾ ਲਾਈਫ ਚ ਪਾਣੀ ਬੜਾ ਜ਼ਰੂਰੀ ਪਾਣੀ ਬਿਨਾਂ ਸਾਰੇ ਕੰਮ ਅਧੂਰੇ ਨੇ ਸਾਡੇ ਹੁਣ ਸਵੇਰ ਦਾ ਦੇਖਲਓ ਅਸੀਂ ਕੋਈ ਕੰਮ ਨੀ ਕੀਤਾ ਕਿਵੇਂ ਕਰੀਏ ਕੰਮ ਕੱਪੜੇ ਧੋਣ ਵਾਲੇ ਵਏ ਨੇ ਸਾਡੇ ਹਨਾ ਤੇ ਰਸੋਈ ਦਾ ਕੰਮ ਹੈ ਸਬਜ਼ੀ ਬਣਾਉਣ ਵਾਲੀ ਪਈ ਐ ਪਾਣੀ ਪੀਣ ਤੱਕ ਨਹੀਂ ਹੈਗਾ ਸਾਨੂੰ ਨੀ ਪਤਾ ਸੀ ਕਿ ਇਸ ਤਰ੍ਹਾਂ ਮਤਲਬ ਪਾਣੀ ਅਗਲੇ ਦਿਨ ਚਲਾ ਜਾਏਗਾ ਉਹ ਵੀ ਦੋ ਦਿਨ ਵਾਸੇ ਚਲਾ ਗਿਆ ਪਾਣੀ ਵੀ
ਹਾਂ ਦੇਖੋ ਪਾਣੀ ਗਿਆ ਤੇ ਪਾਣੀ ਦੀ ਵੈਲਿਊ ਪਤਾ ਚਲੀ ਨਾ ਤੁਹਾਨੂੰ ਦੇਖੋ ਲਾਈਟ ਬਿਨਾਂ ਤੇ ਅਸੀਂ ਰਹਿ ਸਕਦੇ ਹੈਗੇ ਪਰ ਪਾਣੀ ਬਿਨਾਂ ਨਹੀਂ ਅਸੀਂ ਰਹਿ ਸਕਦੇ
ਹਾਂ ਤੇ ਪਾਣੀ ਜਦੋਂ ਆਉਂਦਾ ਅਸੀਂ ਕਿੰਨਾ ਵੇਸਟ ਕਰਦੇ ਹਾਂ ਪਾਣੀ ਨੂੰ ਚਲਾ ਲੈਂਨੇ ਆਂ ਅਸੀਂ ਬਰੱਸ਼ ਵੀ ਕਰਨਾ ਹੋਵੇ ਨਾ ਉਹ ਵੀ ਪਾਣੀ ਅਸੀਂ ਕਿੰਨੀ ਦੇਰ ਚੱਲਦਾ ਰਹਿੰਦਾ ਐ
ਨਹੀਂ ਨਹੀਂ ਨਹੀਂ ਨਹੀਂ ਸਾਨੂੰ ਪਾਣੀ ਤੇ ਦੇਖੋ ਪਾਣੀ ਦੀ ਇੰਪੋਰਟੈਂਸ ਅਗਰ ਜਿਹੜਾ ਬੰਦਾ ਬਚਾਏਗਾ ਤੇਈ ਬੰਦੇ ਦੀ ਲਾਈਫ ਅੱਗੇ ਸੈਟਲ ਹੋਣੀ ਐ ਕਹਿੰਦੇ ਤੇ ਹੈਗੇ ਪਤਾ ਨੀ ਆਉਣ ਵਾਲੇ ਕਿੰਨੇ ਸਾਲ ਬਾਅਦ ਤੇ ਮਤਲਬ ਲੋਕਾਂ ਨੂੰ ਪਾਨੀ ਦੀ ਪ੍ਰੋਬਲਮ ਬਹੁਤ ਆਣੇ ਵਾਲੀ ਏ ਸ਼ੋਰਟੇਜ ਜੇਗੀ ਨਾ ਪਾਣੀ ਦੀ ਐਸ ਕਾਰਨ
ਸ਼ੋਰਟੇਜ ਇਸ ਕਰਕੇ ਹੋਏਗੀ ਜਿਵੇਂ ਹੈਨ ਕੁਛ ਸਿਟੀਜ਼ ਹੁੰਦੀਆਂ ਜਿਵੇਂ ਜਿਹੜੀ ਕੁਛ ਜਿੱਥੇ ਮੈਟਰੋ ਚੱਲਦੀਆਂ ਵੈਂ ਓ ਮੈਟੋਜ਼ ਨੂੰ ਕਿੰਨੀ ਗੁਰਾਈ ਤੱਕ ਮਤਲਬ ਤੁਹਾਨੂੰ ਪਤਾ ਹੀ ਕਿੰਨੀ ਗੁਰਾਈ ਵਿੱਚ ਉਹਨਾਂ ਨੂੰ ਅਹ ਅ ਖੋਦਿਆ ਜਾਂਦਾ ਹੈ ਖੁਦਾਈ ਕੀਤੀ ਜਾਂਦੀ ਹੈ ਖੁਦਾਈ ਕਰਦੇ ਨ ਪਾਣੀ ਬਿਲਕੁ ਖ਼ਤਮ ਹੋ ਰਿਹਾ ਅੰਦਰੋਂ ਦੀ ਖੁਦਾਈ ਕਰ ਕਰ ਪ ਕਿ ਮੈਟਰੋ ਸਿਟੀ ਬਨੀ ਜਾ ਰਹੀ ਹੈ ਠੀਕ ਹੈ ਉਹਦੇ ਕਰਕੇ ਪਾਣੀ ਦੀ ਸ਼ੋਰਟੇਜ ਆਉਣੀ ਸ਼ੁਰੂ ਹੋ ਰਹੀ ਹੈ ਤੇ ਆਣ ਵਾਲੇ ਟਾਈਮ ਦੇ ਵਿੱਚ ਹੋਰ ਬੜੀ ਸ਼ੋਰਟੇਜ ਹੋ ਜੇਗੀ ਜਗ੍ਹਾ ਜਗ੍ਹਾ ਤੇ ਪਾਣੀ ਨੀ ਮਿਲ ਰਿਆ ਕਰੇ ਓਰ ਕਈ ਜਗ੍ਹਾ ਤੇ ਦੇਖੋ ਪਾਣੀ ਨੂੰ ਪੈਸਿਆਂ ਦਾ ਵੀ ਮਿਲਦਾ ਪੈਸੇ ਦੇਵਾਂਗੇ ਤੇ ਪਾਣੀ ਸਾਨੂੰ ਪੀਣ ਨੂੰ ਮਿਲੇਗਾ ਕਈ ਜਗ੍ਹਾ
ਪਤਾ ਨੀ ਕਦੇ ਨੋਟਿਸ ਕੀਤਾ ਕਿਥੇ ਰਹਿੰਦੇ ਓ ਮੈਨੂੰ ਨੀ ਪਤਾ ਗੁੜਗਾਵਾਂ ਸਾਈਡ ਤੁਸੀ ਅਗਰ ਨੋਟਿਸ ਕੀਤਾ ਤੇ ਉਥੇ ਪੀਣ ਦਾ ਪਾਣੀ ਤੇ ਆਣਾ ਈ ਇੰਨਾ ਗੰਦਾ ਆਂਦਾ ਐ ਕਿ ਲੋਕੀਆਂ ਲੋਕਾਂ ਨੂੰ ਖਰੀਦਣਾ ਪੈਂਦਾ ਹੈ ਖਰੀਦਣ ਮਤਲਬ ਕਿ ਮਤਲਬ ਦੇ ਹੁਨ ਅਸੀ ਇੱਕ ਗਿਲਾਸ ਦੀ ਵੈਲਿਊ ਨਹੀਂ ਸਮਝਦੇ ਪਰ ਜਦ ਖਰੀਦਣ ਜਾਓ ਤਾਂ ਇੱਕ ਗਿਲਾਸ ਦੀ ਵੈਲਿਊ ਵੀ ਚਾਲੀ ਪੰਜਾਹ ਰੁਪਏ ਏ।
ਹਾਂਜੀ ਹਾਂਜੀ ਉਹੀ ਨਾ ਤਿੰਨ ਚਾਰ ਰੁਪਏ ਦਾ ਗਲਾਸ ਮਿਲਦਾ ਪਾਣੀ ਦਾ ਪੀਣ ਵਾਸਤੇ ਔਰ ਕਈ ਜਗ੍ਹਾ ਤੇ ਦੇਖੋ ਕਈ ਜਗ੍ਹਾ ਤੇ ਦੇਖੋ ਸੇਵਾ ਏਨੀ ਚੱਲ ਰਹੀ ਪਾਣੀ ਦੀ
ਹਾਂ ਹਾਂ ਗਰਮੀਆਂ 'ਚ ਤਾਂ ਵੈਸੇ ਹੀ ਇੰਨੀ ਸੇਵਾ ਚੱਲਦੀ ਹੈ ਕਿ ਇਸ ਟਾਈਮ ਤੇ ਵੈਸੇ ਹੀ ਜਿਹੜੇ ਗੁਰੂ ਘਰ ਵਾਲੇ ਹੁੰਦੇ ਆ ਤੋਂ ਵੈਸੇ ਹੀ ਇਨੀ ਲੰਗਰ ਸੇਵਾ ਜਲ ਦੀ ਸੇਵਾ ਇਸ ਕਾਰਨ ਹੂੰ।
ਕੋਈ ਨਾ ਹਰ ਜਗ੍ਹਾ ਤੇ ਨਾ ਪਾਣੀ ਦੀ ਮਤਲਬ ਅੱਲਗ ਅੱਲਗ ਬੋਤਲਸ ਹੈਗੀਆਂ ਹਰ ਜਗ੍ਹਾ ਤੇ ਕਈ ਜਗ੍ਹਾ ਤੇ ਪਾਣੀ ਬਹੁਤ ਕੁੂਲਾ ਮਿਲ ਰਿਹਾ ਕਈ ਜਗ੍ਹਾ ਤੇ ਇੰਨਾ ਕਿ ਪਾਣੀ ਵੀ ਨੀ ਆਂਦਾ ਔਰ ਮੈਂ ਇੱਕ ਜਗ੍ਹਾ ਵੀ ਦੇਖੀ ਸੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਮੀਡੀਆ ਦੇ ਵਿੱਚ ਕਈ ਕਈ ਚੀਜ਼ਾਂ ਦਿਖਾਂਦੇ ਨੇ। ਇੱਕ ਜਗ੍ਹਾ ਮੈਂ ਐਸੀ ਦੇਖੀ ਹੈ ਕਿ ਉਥੇ ਨਾ ਪਾਣੀ ਮਤਲਬ ਹਫ਼ਤੇ ਦੇ ਵਿੱਚ ਇੱਕ ਦਿਨ ਆਂਦਾ ਪਾਣੀ ਇੰਨੀ ਸ਼ੋਰਟ ਜ ਪਾਣੀ ਦੀ ਉਸੇ ਪਾਣੀ ਨੂੰ ਪੀ ਰਹੇ ਹੈ ਉਸੇ ਪਾਣੀ ਦੇ ਵਿੱਚ ਕੱਪੜੇ ਧੋ ਰਹੇ ਹੈ ਉਸੇ ਪਾਣੀ ਦੇ ਵਿੱਚ ਹੀ ਓ ਮਤਲਬ ਆਪਣਾ ਅਹ ਫਿਜ਼ਕਲੀ ਜੋ ਵੀ ਕੰਮ ਜਿਦੋ ਅਸੀਂ ਕਰਦੇ ਹ ਪਾਸ ਵਾਸ਼ਰੂਮ ਵਗੈਰਾ ਦਾ ਕੰਮ ਵੀ ਉਹ ਉਸ ਵਿੱਚ ਹੀ ਕਰ ਰਹੇ ਨੇ।
ਹਾਂ ਕਿੰਨੀ ਪ੍ਰੋਬਲਮ ਵਾਲੀ ਗੱਲ ਹੈ ਨਾ।
ਪਾਣੀ ਦੀ ਕਈ ਜਗ੍ਹਾ ਉਹ ਤਰਸ ਰਹੇ ਲੋਕੀ ਪਾਣੀ ਨੂੰ ਔਰ ਅਸੀਂ ਕੀ ਕਰਦੇ ਹਾਂ ਜਿਹੜਾ ਪਾਣੀ ਅਸੀਂ ਕਿੰਨਾ ਵੇਸਟ ਕਰਦੇ ਹਾਂ ਅਸੀਂ ਪਾਣੀ ਦੀ ਵੈਲਿਊ ਨੂੰ ਪਾਣੀ ਦੀ ਵੈਲਊ ਅਸੀਂ ਸਮਝ ਨਹੀਂ ਆਂਦੀ ਕਿ ਅਸੀਂ ਪਾਣੀ ਸਾਡੇ ਘਰ ਆਂਦਾ ਨਹੀਂ।
ਨਹੀਂ ਆਂਦਾ ਉਸ ਦਿਨ ਹਾਂ ਸਹੀ ਗੱਲ ਆਖੀ ਬਿਲਕੁਲ ਦੇਖੋ ਬਿਨਾਂ ਪਾਣੀ ਦੇ ਤੇ ਸਾਨੂੰ ਲਾਈਫ ਸੋਚ ਹੀ ਨਹੀਂ ਸਕਦੇ ਨਾ ਸਰਵਾਈਵਰ ਸਰਵਾਈਵ ਹੀ ਨਹੀਂ ਕਰ ਸਕ
ਸਰਵਾਈਵ ਕਰ ਹੀ ਨਹੀਂ ਸਕਦੇ ਪਾਣੀ ਹੁਣ ਕਈ ਜਗ੍ਹਾ ਤੇ ਦੇਖ ਉਹ ਕਹਿੰ ਨਾ ਡੰਪ ਬਨਾ ਲੈਂਦੇ ਨੇ ਵੱਡੇ ਵੱਡੇ ਕਈ ਵਾਰੀ ਕਈ ਨਾ ਲੋਕ ਆਪਣੇ ਘਰ ਜਿਵੇਂ ਨਵੇਂ ਬਣਾਂਦੇ ਨੇ। ਉਹ ਆਪਣੇ ਘਰਾਂ ਦੇ ਵਿੱਚ ਨਾ ਡੰਪ ਬਣਾ ਲੈਂਦੇ ਨੇ ਜਿਵੇਂ ਪਾਣੀ ਆਂਦਾ ਮੀਂਹ ਦਾ ਪਾਣੀ ਆਂਦਾ। ਇਸ ਤਰ੍ਹਾਂ ਪਾਣੀ ਹੁੰਦਾ ਨਾ ਉਹ ਨਾ ਸੇਫ ਹੋ ਜਾਂਦਾ ਉਹਦੇ ਵਿੱਚ ਓਹ ਮਤਲਬ ਹਾਂ ਸੇਫ ਹੋ ਜਾਂਦਾ। ਉਹ ਵਾਲਾ ਪਾਣੀ ਹੁੰਦਾ ਵਾ ਜਿਵੇਂ ਮਤਲਬ ਕਿਸੇ ਅਹ ਫਸਲਾਂ ਨੂੰ ਦੇ ਦਿੱਤਾ ਪਾਣੀ ਉਹਦੇ ਵਿੱਚ ਕੱਢ ਕੇ ਆਪਣੇ ਡੰਗਰਾਂ ਨੂੰ ਜਾਨਵਰਾਂ ਨੂੰ ਅਗਰ ਕਿਸੇ ਨੇ ਘਰ ਵਿੱਚ ਪਾਲੇ ਹੁੰਦੇ ਨੇ ਉਹਨੂੰ ਪਾਣੀ ਦੇ ਦਿੰਦੇ ਨੇ ਇਸ ਤਰ੍ਹਾਂਂ ਹੁੰਦਾ ਉਹਦੇ ਵਿੱਚ ਨਾ
ਅੱਛਾ ਵੈਸੇ ਤਾਂ ਦੇਖੋ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੀਣ ਵਾਸਤੇ ਤੁਸੀਂ ਕਦੀ ਨੋਟਿਸ ਕੀਤਾ ਡਾਕਟਰ ਅਗਰ ਤੁਸੀਂ ਤੁਹਾਡਾ ਵੇਟ ਜ਼ਿਆਦਾ ਏ ਤੇ ਤੁਸੀਂ ਡਾਕਟਰ ਕੋਲ ਜਾਓਗੇ ਨਾ ਡਾਕਟ ਰ ਪਹਿਲ ਲੇ ਇਹੀ ਗੱਲ ਕਹੇਗਾ ਕਿ ਤੁਸੀਂ ਰੋਟੀ ਛੱਡੋ ਪਾਣੀ ਡਾਇਟ ਦੀ ਵਾਟਰ ਡਾਇਟ ਤੇ ਜਾਓ ਲਿ ਫਿਰ ਡਾਇਟ ਤੇ ਜਾਓ ਕਦੀ ਹਾਂ ਕਦੀ ਨੋਟਿਸ ਕਰਨਾ ਡਾਕਟਰ ਤੁਹਾਨੂੰ ਇਹੀ ਕਹੇਗਾ ਲਿਕੁਿਡ ਡਾਇਟ ਜਾਓ ਲਿਕੁਵਿਡ ਡਾਇਟ ਮਤਲਬ ਪਾਣੀ ਸ਼ੇਕ ਜਿੱਦਾਂ ਸ਼ੇਕ ਬਣਨਾ ਸਮੂਦੀ ਬਣਨੀ ਹੈਗੀ ਕੁਛ ਵੀ ਬਣਨਾ। ਪਾਣੀ ਨਾਲ ਹੀ ਤੇ ਬਣਨਾ ਹੈਗਾ ਉਹਦੇ ਨਾਲ ਸਾਡਾ ਵੇਟ ਕੰਟਰੋਲ ਹੁੰਦਾ ਸਾਡੀ ਕੈਲਰੀਜ਼ ਬਰਨ ਹੁੰਦੀ ਹੈਗੀ ਸਾਡੀ ਕਿਡਨੀ ਮਤਲਬ ਜਿਹੜੀ ਕਿਡਨੀ ਕਲੀਨ ਕਰਨ ਵਾਸਤੇ ਵੀ ਤੇ ਪਾਣੀ ਚਾਹੀਦਾ ਹੈ ਨਾ। ਇਮਿਊਨਿਟੀ ਪਾਵਰ ਬੜਾਉਣੀ ਹੈ ਤੇ ਪਾਣੀ ਚਾਹੀਦਾ ਹੈਗਾ। ਸਾਨੂੰ ਸਾਰੀ ਚੀਜ਼ਾਂ ਵਾਸਤੇ ਸਾਨੂੰ ਪਾਣੀ ਤੇ ਤੇ ਮਤਲਬ ਸਾਡੀ ਬੋਡੀ ਨੂੰ ਫਿਟ ਰੱਖਣ ਵਾਸਤੇ ਵੀ ਪਾਣੀ ਚਾਹੀਦਾ ਏ ਸਾਨੂੰ ਡੇਲੀ ਕੰਮ ਕਰਨ ਵਾਸਤੇ ਵੀ ਪਾਣੀ ਚਾਈਦਾ ਹੈਗਾ, ਜਾਨਵਰਾਂ ਨੂੰ ਵੀ ਪਾਣੀ ਚਾਈਦਾ ਹੈਗਾ। ਯ ਮਤਲਬ ਸਭ ਹਾਂ, ਗਰ ਦਾ ਕੋਈ ਵੀ ਕੰਮ ਕਰਨਾ ਹੋਏਗਾ ਤੁਆਨੂੰ ਪਾਣੀ ਚਾਈਦਾ। ਜਾਨਵਰਾਂ ਬੇਚਾਰੇ ਨਾਹ ਨੇਲਾਣਾ ਓਨਾਂ ਨੂੰ ਪਾਣੀ ਪਿਲਾਣਾ ਬੇਚਾਰੇ ਓਹ ਵੀ ਬਿਨਾਂ ਜਿੰਨਾ ਮਰਜ਼ੀ ਓਨਾ ਨੂੰ ਖਾਣਾ ਖਿਲਾਲੋ ਪਰ ਓਦੇ ਵਿੱਚ ਪਾਣੀ ਰੱਖੋਗੇ ਨਾ ਤੇ ਬੇਚਾਰੇ ਓ ਵੀ ਐਵੇਂ ਪਾਣੀ ਗਰਮੀ ਹੈਗੀ ਨਾ, ਗਰਮੀ ਚ ਤਾਂ ਬੰਦਾ ਪਾਣੀ ਨਾਲ ਬਿਨਾਂ ਰੈ ਈ ਨਈ ਸਕਦਾ ਹਨਾ।
ਨਈ ਰੈ ਸਕਦਾ ਹਾਂਜੀ-ਹਾਂਜੀ਼। ਹਾਂਜੀ ਜੀ ਬੋਤ ਅੱਛਾ ਲੱਗਾ ਤਾਨੂੰ ਸ ਤਾਡੇ ਨਾਲ ਗੱਲ ਕਰਕੇ ਮੈਨੂੰ, ਹਾਂਜੀ।
ਚੰਗਾ ਲੱਗੇਆ ਚਲੋ, ਸਤਿ ਸ੍ਰੀ ਅਕਾਲ, ਹਾਂਜੀ।